ਜੀ ਸਤਿ ਸ੍ਰੀ ਕਾਲ ਭੈਣ ਜੀ
ਹਾਂਜੀ ਸਤਿ ਸ਼੍ਰੀ ਕਾਲ ਭੈਣ ਜੀ ਹੋਰ ਕੀ ਹਾਲ ਏ ਹਾਂ ਹਾਂਜੀ ਬਸ ਤੁਹਾਡੀ ਯਾਦ ਆਉਂਦੀ ਪੀ ਸੀ ਮੈਂ ਕਿਹਾ ਚਲੋ ਫੋਨ ਕਰਾ।
ਅੱਛਾ ਚਲੋ ਵਧੀਆ ਕੀਤਾ ਤੁਸੀਂ ਫੋਨ ਕਰ ਲਿਆ ਸਾਨੂੰ।
ਹਾਂਜੀ ਬੜੇ ਦਿਨ ਹੋ ਗਏ ਨੇ ਮੇਲ ਨਹੀਂ ਸੀ ਹੋਇਆ ਤੁਹਾਡੇ ਨਾਲ।
ਅੱਛਾ ਚਲੋ।
ਹਾਂਜੀ, ਹਾਂਜੀ ਹੋਰ ਤੁਸੀਂ ਇੱਥੇ ਨੀ ਹੈਗੇ ਭੈਣ ਜੀ?
ਨਹੀਂ ਮੈਂ ਨਾ ਆਪਣੇ ਨਾ ਪੇਕੇ ਆਈ ਪੀਆ ਪੰਜਾਬ।
ਅੱਛਾ ਜੀ, ਪੇਕੇ ਤੁਹਾਡੇ ਪੰਜਾਬ ਚ ਨੇ?
ਹਾਂਜੀ।
ਅੱਛਾ ਜੀ, ਹੋਰ ਸੁਣਾਓ? ਪੰਜਾਬ ਤੇ ਬੜਾ ਵਧੀਆ ਸ਼ਹਿਰ ਹੈਗਾ।
ਹਾਂਜੀ, ਹਾਂਜੀ ਬਹੁਤ ਹੀ ਵਧੀਆ ਪੰਜਾਬ ਤੇ।
ਹਾਂਜੀ ਗੁਰਦੁਆਰੇ ਨੇ ਉੱਥੇ।
ਹਾਂਜੀ, ਹਾਂਜੀ, ਹਾਂਜੀ ਨਹੀਂ ਗੁਰੂ ਗੁਰਦੁਆਰੇ ਤੇ ਬਹੁਤ ਜ਼ਿਆਦਾ ਨੇ ਉੱਧਰ ਦੇ ਬੜੇ ਇਤਿਹਾਸਿਕ ਗੁਰਦੁਆਰੇ ਨੇ। ਬੜੇ ਈ ਜ਼ਿਆਦਾ, ਹਾਂਜੀ।
ਹੋਰ ਭੈਣਜੀ। ਹੋਰ ਹਾਂਜੀ। ਉੱਥੇ ਚ, ਬਾਬਾ ਦੀਪ ਸਿੰਘ ਜੀ ਦਾ ਵੀ ਹੈਗਾ ਗੁਰਦੁਆਰਾ?
ਹਾਂਜੀ ਭੈਣਜੀ ਉੱਥੇ ਹੈਗਾ ਐ, ਉੱਥੇ ਅੰਮ੍ਰਿਤਸਰ। ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ।
ਅੱਛਾ ਜੀ।
ਬਹੁਤ ਮਾਨਤਾ ਵ ਬਾਬਾ ਜੀ ਜੀ ਬਹੁਤ ਹੀ ਜ਼ਿਆਦਾ ਮਾਹਨਤਾ, ਹਾਂਜੀ। ਹਾਂਜੀ, ਹਾਂਜੀ ਭੈਣਜੀ ਬਹੁਤ ਹੀ ਜ਼ਿਆਦਾ। ਬੋਤ ਭਰੋਸਾ ਬਾਬਾ ਜੀ ਤੇ, ਹਾਂਜੀ। ਹਾਂਜੀ ਠੀਕ ਨੇ ਸਾਰੇ ਹਾਂਜੀ। ਹਾਂਜੀ।
ਹਾਂਜੀ ਹੋਰ ਤੁਸੀਂ ਗਏ ਪੈ ਸੀ ਕਿਧਾਂਰੇ ਭੈਣ ਜੀ?
ਨਹੀਂ ਭੈਣ ਜੀ ਬਸ ਅੱਜ ਨਗਰ ਕੀਰਤਨ ਸੀ।
ਅੱਛਾ ਜੀ, ਅੱਛਾ ਅੱਛਾ ਜੀ, ਸ਼ਾਮੀ ਮੈਂ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਚੁੱਕਿਆ ਨੀ ਹੈਗਾ।
ਅੱਛਾ ਪਤਾ ਨੀ ਚੱਲਿਆ ਹੋਣਾ ਨਾ ਫੇਰ ਮੈਨੂੰ।
ਹਾਂਜੀ, ਮੈਂ ਕਿਹਾ ਚਲੋ ਫੋਨ ਹੁਣ ਦੁਬਾਰਾ ਕਰਨੀ ਆ।
ਭੈਣ ਜੀ ਤੁਸੀਂ ਅਚਾਰ ਪਾ ਲਿਆ ਐ। ਅੱਛਾ, ਅਸੀ ਤੇ ਭੈਣ ਜੀ ਪਿੱਛ ਪਿਛਲੇ ਸਾਲ ਪਾਇਆ ਈ ਨੀ ਆਚਾਰ।
ਅੱਛਾ, ਨਹੀਂ ਪਿਛਲੇ ਸਾਲ ਤੇ ਅਸੀਂ ਪਾਇਆ ਸੀ ਹਾਂਜੀ।
ਫੇਰ ਮਤਲਬ ਕੀ, ਬਾਰਿਸ਼ਾਂ ਬਹੁਤ ਜ਼ਿਆਦਾ ਸੀ।
ਅੱਛ -ਅੱਛਾ ਜੀ। ਹਾਂ ਨਹੀਂ ਅਸੀਂ ਤੇ ਪਾਇਆ ਸੀ, ਹਾਂਜੀ। ਸਾਡਾ ਹੁਣ ਤੱਕ ਪਿਛਲੇ ਸਾਲ ਦਾ ਥੋੜਾ ਜਿਹਾ ਪਿਆ ਹੋਇਆ ਏ।
ਨੀ ਅੱਛਾ, ਅਸੀਂ ਹੁਣ ਐਤਕੀ ਪਾਵਾਂਗੇ।
ਅੱਛਾ ਜੀ, ਤੇ ਤੁਸੀਂ ਮੰਗਵਾ ਲੈਂਦੇ ਭੈਣ ਜੀ ਫੋਨ ਕਰਕੇ ਮੇਰੇ ਕੋਲੋਂ।
ਨੀ ਭੈਣ ਜੀ ਏਦਾਂ ਚੰਗਾ ਥੋੜ੍ਹਾ ਲੱਗਦਾ।
ਹਾਂ ਫੇਰ ਕੀ ਹੋ ਗਿਆ ਆਪਣੇ ਹੀ ਆਪਣਿਆਂ ਦੇ ਕੰਮ ਆਉਂਦੇ ਨੇ, ਫੇਰ ਕੀ ਆਚਾਰ ਦੀ ਕੀ ਗੱਲ ਏ।
ਨਹੀਂ ਨਹੀਂ ਉਹ ਤੇ ਬਾਜ਼ਾਰੋਂ ਮੰਗਵਾ ਲੈਂਦੇ ਆ ਨਾ, ਅਸੀਂ ਡੱਬੇ। ਤੇ ਫੇਰ ਬੱਚਿਆਂ ਨੂੰ ਸਵਾਦ ਨਹੀਂ ਆਂਦੇ। ਨਹੀਂ ਬੱਚੇ ਖਾ ਲੈਂਦੇ ਨੇ ਫੇਰ ਵੀ, ਦਾਲ ਬਣਾਈ ਹੋਵੇ ਨਾ ਤੇ ਤੇ ਫਿਰ ਸਵਾਦ ਨਾਲ ਖਾਂਦੇ ਨੇ, ਅਚਾਰ ਤੇ ਜਰੂਰ ਮੰਗਦੇ ਹੀ ਮੰਗਦੇ ਨੇ।
ਹਾਂਜੀ, ਹਾਂਜੀ ਬੱਚੇ ਸ਼ੌਕੀਨ ਹੁੰਦੇ ਨਾ ਚਾਰ ਦੇ।
ਹਾਂਜੀ ਇਹ ਤਾਂ ਹੈ ਹਾਂਜੀ, ਹਾਂਜੀ ਅੱਛਾ ਕਿਉਂਕਿ ਹੋਰ, ਹਾਂਜੀ ਵਧੀਆ
ਹਾਂਜੀ, ਹੋਰ ਸੂ
ਹੋਰ ਸੁਣਾਓ, ਹਾਂਜੀ ਵਧੀਆ ਭੈਣ ਜੀ
ਹਾਂਜੀ ਹੋਰ ਚਲੋ, ਅਚਾਰ ਫ਼ਿਰ ਤੁਸੀਂ ਕਿਸ ਤਰ੍ਹਾਂ ਪਾਉਂਦੇ ਹੋ ਭੈਣਜੀ?
ਹਾਂਜੀ ਭੈਣ ਜੀ, ਅਸੀਂ ਪਹਿਲਾਂ ਬੀ ਅੰਬ ਬ ਧੋ ਕੇ ਅੰਬਾਂ ਨੂੰ ਤੇ ਫੇਿਰ ਉਹਨਾ ਨੂੰ ਧੁੱਪ ਲਵਾਈ ਦੀ ਏ, ਕੱਟ ਕੇ
ਸੀ ਅੱਛਾ, ਅੱਛਾ-ਅੱਛਾ
ਹਾਂਜੀ ਥੋੜ੍ਹੀ ਨਾ ਅਸੀਂ, ਨਮ ਪਹਿਲਾਂ ਫਿਰ ਪਾਣੀ 'ਚੋਂ ਕੱਢ ਲਈਦੇ ਨੇ
ਅੱਛਾ-ਅੱਛਾ ਤੇ ਉਹ ਪਾਣੀ ਵਿੱਚ ਨੀ ਵੜ ਜਾਂਦਾ, ਭੈਣ ਜੀ ਅੰਬੀਆਂ 'ਚ ਸੁਕਾਂਦੇ ਹੋ ਫ਼ਿਰ ਓਹਨੂੰ?
ਹਾਂਜੀ-ਹਾਂਜੀ ਤੇ ਨਮਕ ਲਾ ਕੇ ਤੇ ਹਲਦੀ ਲਾ ਕੇ ਰੱਖ ਦੀ ਦਾ ਨਾ ਅਚਾਰ ਨੂੰ, ਫੇਰ ਖ਼ਰਾਬ ਨੀ
ਖ਼ਰਾਬ ਨੀ ਹੁੰਦਾ, ਬਹੁਤ ਵਧੀਆ, ਮਸਾਲੇ ਕਿਹੜੇ-ਕਿਹੜੇ ਪਾਉਦੇ ਹੋ ਤੁਸੀਂ?
ਮਸਾਲੇ ਭੈਣ ਜੀ ਜਿਹੜੇ ਅਚਾਰੀ, ਅਚਾਰ ਆ ਹੁੰਦੇ ਨੇ ਅਚਾਰ ਦੇ ਮਸਾਲੇ ਸੌਫ ਹੋ ਗਈ, ਕਲੋਂਜੀੀ, ਹਿੰਗ
ਅੱਛਾ-ਅੱਛਾ-ਅੱਛਾ, ਭੁੰਨਦੇ ਹੋ ਜਾਂ ਇੰਝ ਪਾ ਦਿੰਦੇ ਹੋ ਤੁਸੀਂ?
ਭੈਣਜੀ ਭੁੰਨ ਕੇ ਪਾਈ ਦੇ ਨੇ, ਕਿਉਂਕਿ ਸਾਰਾ ਸਾਲ ਰੱਖਣਾ ਹੁੰਦਾ ਹੈ ਅਚਾਰ।
ਹਾਂਜੀ, ਹੋਰ ਹੀ ਟੇਸਟ ਬਣਦਾ ਹੋਨਾਂ ਭੁਨ ਕੇ ਭੁਨ
ਫੇਰ ਅਸੀਂ ਪਾ ਕੇ ਨਾ ਅਚਾਰ ਨੂੰ ਸਰਸੋਂ ਦਾ ਤੇਲ ਪਾ ਕੇ, ਫ਼ਿਰ ਅਸੀਂ ਬਾਰਿਸ਼ ਵੀ ਪਵਾਂਦੇ ਹਾਂ ਉਹਦੇ ਉੱਤੇ ਤੇ ਜਿੱਦਾਂ ਬਾਰਿਸ਼ ਆਈ ਹੋਵੇ ਨਾ
ਅੱਛਾ! ਬਾਰਿਸ਼ ਕਿਉਂ ਪਵਾਂਦੇ ਨੇ?
ਬਸ ਸਾਰਾ ਸਾਲ ਰੱਖਣਾ ਹੁੰਦਾ ਵੀ ਖ਼ਰਾਬ ਨਾ ਹੋਵੇ, ਵਿ ਅਚਾਰ ਸਾਡਾ ਨਾ।
ਅੱਛਾ-ਅੱਛਾ, ਅੱਛਾ ਜੀ, ਹੋਰ ਸੁਣਾਓ?
ਹਾਂਜੀ ਵਧੀਆ ਭੈਣਜੀ ਤੁਸੀਂ ਚਟਨੀ ਵੀ ਪਾ ਲੈਂਦੇ ਹੋ, ਅੰਬਾਂ ਦੀ? ਹਾਂਜੀ ਸਾਨੂੰ ਬਣਾ ਕੇ ਭੇਜਣਾ, ਮੈਨੂੰ ਨਾ ਬਣਾਣੀ ਨੀ ਆਂਦੀ ਚਟਨੀ।
ਅੱਛਾ-ਅੱਛਾ, ਲੈ ਉਹ ਕੀ ਗੱਲ ਏ, ਮੈਂ ਤੁਹਾਨੂੰ ਭੇਜ ਦਿਆਂਗੀ ਬਣਾ ਕੇ, ਹਾਂਜੀ। ਅੱਛਾ, ਚਟਨੀ ਅਸੀਂ ਕੁਤਰ ਕੇ ਅੰਬ ਕੁਤਰ ਕੇ ਬਣ ਅੰਬ ਅਸੀਂ ਛਿੱਲ ਲੈਂਨਦੇ ਹਾਂ, ਵੱਡੇ-ਵੱਡੇ ਅਸੀਂ ਅੰਬ ਲੈਦੇ ਹਾਂ।
ਅੱਛਾ
ਹਾਂਜੀ-ਹਾਂਜੀ, ਉਹ ਜਿਹੜੇ ਖੱਟੇ ਨਾ ਹੋਣ ਉਹ ਵਾਲੇ ਅੰਬ ਲੈਂਦੇ ਹਾਂ ਨਾਂ ਅਸੀਂ ਹਾਂਜੀ, ਛਿੱਲ ਕੇ ਉਹਨੂੰ ਧੋ ਧਾ ਕੇ, ਛਿੱਲ ਕੇ ਫ਼ਿਰ ਅਸੀਂ ਉਹਨੂੰ ਕੁਤਰਨੇ ਹਾਂ।
ਅੱਛਾ।
ਤੇ ਫੇਰ ਉਹ ਪਾਣੀ ਕੱਢ ਦਿੰਨੇ ਆ ਅਸੀਂ, ਤੇ ਫ਼ਿਰ ਗੈਸ ਤੇ ਰੱਖਕੇ ਚੀਨੀ ਪਾ ਦਿਓ, ਹੋਰ ਮਸਾਲੇ ਕਾਲੀ ਮਰਚ ਪਾ ਦਿਓ, ਜੀਰਾ ਪਾ ਦਿਓ ਸੋਂਫ ਪਾਲੋ, ਐ ਸਾਰੇ ਮਸਾਲੇ ਪੀਸਕੇ ਵਿੱਚ ਪਾਲੋ। ਹਾਂਜੀ ਹਿੰਗ ਨੀ ਪਾਂਦੇ ਇਹਦੇ'ਚ ਮਿੱਠੇ ਵਿੱਚ, ਹੋਰ ਸਾਰੇ ਮਸਾ ਹਾਂਜੀ, ਬ੍ਹੋਤ ਸਵਾਦ ਬਣਦੀ ਏ, ਹਾਂਜੀ, ਹੋਰ ਚਾਰੇ ਮਗਜ਼ ਪਾ ਦਿਓ, ਛੁਹਾਰੇ ਪਾਲੋ ਵਿੱਚ।
ਚਲੋ ਕੋਈ ਨੀ, ਤੁਸੀ ਮੈਨੂੰ ਇੱਕ ਡੱਬਾ ਬਨਾਕੇ ਦੇਨਾ ਚਟਨੀ ਦਾ, ਤੇ ਫੇਰ ''ਮੈਂ ਆਪੇ ਫ਼ਿਰ ਪਾਵਾਂਗੀ ਚਟਨੀ।
ਅੱਛਾ-ਅੱਛਾ, ਚਲੋ ਹਾਂਜੀ, ਅਸੀ ਗੋੜ ਵਾਲੀ ਵੀ ਬਣਾਂਨੇ ਆ, ਤੇ ਖੰਡ ਦੀ ਵੀ ਬਣਾਂਨੇ ਆ, ਕਿਹੜੀ ਬਣਵਾਣੀ ਏ ਤੁਸੀਂ?
ਬਣਾਉਣਾ ਸਾਡੀ ਚਟਨੀ ਨਾ, ਮੀਨੂੰ ਬਹੁਤ ਸਵਾਦ ਲੱਗਦੀ।
ਅੱਛਾ-ਅੱਛਾ, ਚਲੋ ਗੋੜ ਵਾਲੀ, ਤੁਹਾਡੀ ਖੰਡ ਵਾਲੀ ਬਣਾਉੰ। ਅਸੀਂ ਤੇ ਜਿਆਦਾਤਰ ਗੁੜ ਵਾਲੀ ਬਣਾਂਨੇ। ਹਾਂਜੀ, ਹੋਰ ਸੁਣਾਓ ਭੈਣ ਜੀ ਘਰ-ਪਰਿਵਾਰ ਠੀਕ ਏ ਨਾ, ਸਭ?
ਹਾਂਜੀ-ਹਾਂਜੀ, ਬੋਤ ਠੀਕ-ਠਾਕ ਨੇ ਸਾਰੇ, ਮਾਲਕ ਦੀ ਕਿਰਪਾ
ਅੱਸਾ ਜੀ, ਹੋਰ ਸੁਣਾਓ?
ਹਾਂਜੀ, ਵਧੀਆ।
ਹਾਂਜੀ, ਭਾਜੀ ਠੀਕ ਨੇ?
ਹਾਂਜੀ, ਠੀਕ-ਠਾਕ ਨੇ।
ਅੱਛਾ, ਆ ਗਏ ਨੇ ਬਾਹਰੋਂ, ਬਾਹਰ ਗਏ ਨੇ ਸਨ?
ਹਾਂਜੀ, ਆ ਗਏ ਨੇ। ਬਸ, ਹੁਣੇ ਈ ਆਏ ਨੇ, ਨਗਰ ਕੀਰਤਨ ਸੀ ਨਾ ਅੱਜ, ਬਾਬਾ ਜੀ ਦਾ।
ਅੱਛਾ-ਅੱਛਾ, ਅੱਛਾ-ਅੱਛਾ, ਅੱਛਾ-ਅੱਛਾ।
ਹਾਂਜੀ। ਹਾਂਜੀ, ਵਧੀਆ।
ਹਾਂਜੀ, ਹੋਰ ਠੀਕ ਏ ਸਭ?
ਹਾਂਜੀ ਵਧੀਆ ਬਹੁਤ, ਸਭ ਵਧੀਆ।
ਹਾਂਜੀ, ਤੇ ਸਵੇਰੇ ਸੈਰ-ਸੂਰ ਨੂੰ ਜਾਂਦੇ ਓ ਨਾ?
ਹਾਂ, ਨਹੀਂ ਸੈਰ ਤੇ ''ਮੈਂ ਡੇਲੀ ਕਰਦੀ
ਅੱਛਾ, ਅੱਛਾ।
ਅਜੇ ਤਕ ਸੈਰ ਵੀ
ਅੱਛਾ-ਅੱਛਾ, ਚਲੋ ਵਧੀਆ ਹੁੰਦੀ ਸਵੇਰ ਦੀ ਸੈਰ ਤੇ।
ਹਾਂਜੀ।
ਹਾਂਜੀ।
ਹੋਰ ਸੁਣਾਓ ਭੈਣ ਜੀ, ਹਾਂਜੀ ਵਧ
ਹਾਂ, ਸਭ ਠੀ, ਠੀਕ ਐ, ਭੈਣ ਜੀ ਸਭ।
ਹਾਂਜੀ ਵਧੀਆ, ਸਭ ਵਧੀਆ।
ਹਾਂ, ਹਾਂਜੀ। ਹੋਰ? ਹੋਰ ਬਾ ਤੁਹਾਡੇ ਬੱਚੇ ਠੀਕ-ਠਾਕ ਨੇ ਨਾ?
ਹਾਂਜੀ ਬੱਚੇ, ਟੀਵੀ ਦੇਖਦੇ ਪਏ ਨੇ।
ਅੱਛਾ ਜੀ, ਗਏ ਨੀ ਕਿਤੇ ਘੁੰਮਣ?
ਨਈ ਭੈਣ ਜੀ।
ਬਸ ਉਹ ਅੱਜ ਦੱਸਦੇ ਪਏ ਨਗਰ ਕੀਰਤਨ ਤੇ ਗਏ ਸਾ।
ਹਾਂਜੀ - ਹਾਂਜੀ।
ਹਾਂ -ਹਾਂਜੀ ਫਿਰ ਆ ਕੇ ਰੋਟੀ ਬਣਾਈ?
ਨੂਈ ਭੈਣ ਜੀ, ਅਸੀਂ ਨਾ ਗੁਰਦੁਆਰਾ ਸੀ ਕੋਲ ਹਾਂਜੀ, ਅਸੀਂ ਤੇ ਇੱਕ-ਇੱਕ ਪ੍ਰਸ਼ਾਦ ਲੰਗਰ ਦਾ ਛੱਕ ਆਏ ਆ।
ਅੱਛਾ- ਅੱਛਾ ਬੋਹ ਵਧੀਆ।
ਹਾਂਜੀ ਮੈਂ ਕਿਹਾ, ਚਲੋ ਲੰਗਰ ਦਾਇੱਕ ਪ੍ਰਸ਼ਾਦਾ ਮੂੰਹ ਲਾ ਲਈਏ।
ਅੱਛਾ, ਚਲੋ ਵਧੀਆ ਬਾਬੇ ਦਾ ਲੰਗਰ,
ਹਾਂਜੀ।
ਹੋਰ ਹਾਂਜੀ, ਚਲੋ ਭੈਣ ਜੀ ਹ ਹਾਂਜੀ ਮਿਲਦੇ ਆ ਭੈਣ ਜੀ। ਹਾਂਜੀ- ਹਾਂਜੀ ਕਰਾਂਗੇ।
ਹਾ ਠੀਕ ਹਾ ਹਾਂਜੀ।
ਔ ਹੂੰ